ਜੀ ਹੋਰ ਕੀ ਹਾਲ ਚਾਲ?
ਵਦੀਆ ਤੁਸੀ ਸੁਨਾਓ
ਬਸ ਜੀ ਵਧੀਆ ਜੀ, ਵਧੀਆ। ਹੋਰ ਕੀ ਕਰਦੇ ਸੀ?
ਬਸ ਫ੍ਰੀ ਹੋਕੇ ਬੈਠੇ ਸੀ, ਮੈ ਕਿਆ ਚਲੋ ਅੱਜ, ਭੈਨਜੀ ਨਾਲ ਗੱਲ ਈ ਕਰ ਲਈਏ।
ਹਾਂਜੀ ਹਾਂਜੀ ਮੈਂਵੀ ਬੜੇ ਦਿਨਾਂ ਤੋਂ ਸੋਚ ਰੀ ਸੀਗੀ ਤੂਆਡੇ ਨਾਲ ਗਾਲ ਕਰਾਂਗੀ ਪਰ ਮੈਨੂ ਟਾਈਮ ਨੀ ਲਾਗ ਰੇਆ ਸੀ ਤੇ ਐਸ ਕਰਕੇ ਕਰਕੇ ਮੈਨੂ ਟਾਈਮ ਨੀ ਲਗ ਰੇਆ ਸੀ ਹਾਂ ਤੂਸੀ ਕਰ ਲੇਆ ਬੋਤ ਵਦੀਆ ਕੀਤਾ ਤੂਸੀ ਮੈਨੂ ਫੋਨ ਕੀਤਾ
ਵਧੀਆ ਕੀਤਾ ਚਲੋ ਵਧੀਆ ਇਸੇ ਬਹਾਨੇ ਸਾਡੀ ਗੱਲ ਵੀ ਹੋਗੀ ਹਾਂਜੀ ਤੁਸੀਂ ਕਹਿੰਦੇ ਸੀ ਕੋਈ ਗੱਲ ਕਰਨੀ ਐ ਤੁਹਾਡੇ ਨਾਲ
ਹਾਂਜੀ ਹਾਂਜੀ ਮੈਂ ਉਹ ਕਹਿਨਾ ਸੀਗੀ ਕੀ ਨਾ ਮੇਰੇ ਘਰ ਨਾ ਮਹਿਮਾਨ ਆਣੇ ਨੇ ਤੇ ਫੇਰ ਮੈਨੂੰ ਨਾ ਸਮਝ ਨੀ ਲੱਗ ਰਹੀ ਮੈਂ ਕੀ ਬਣਾਵਾਂ ਤੇ ਕੀ ਨਾ ਬਣਾਵਾਂ ਤੁਹਾਨੂੰ ਪਤਾ ਹੀ ਹੈ ਵੀ ਮੈਂ ਨਾਦਾਨ ਹੈਗੀ ਆਾਂ ਮੈਨੂੰ ਇਨਾ ਖਾਣੇ ਪੀਣੇ ਦਾ ਤੇ ਪਤਾ ਤਾ ਨੀ ਹੈਗਾ ਤੇ ਮੈਂ ਸੋਚ ਰਹੀ ਸੀ ਕੀ ਤੁਹਾਡੇ ਨਾਲ ਗੱਲ ਕਰਕੇ ਤੁਸੀਂ ਮੈਨੂੰ ਚਾਰ ਪੰਜ ਖਾਣੇ ਦੀ ਆਈਟਮਾਂ ਦੱਸ ਦੋਗੇ ਜਿਹੜੀ ਮੈਂ ਬਣਾ ਸਕਦੀ ਆਂ
ਹਾਂਜੀ ਜ਼ਰੂਰ ਦੱਸਾਂਗੇ ਜੀ ਦੱਸੋ ਤੁਸੀਂ ਕਿਹੜੀ ਪਹਿਲਾਂ ਚੀਜ਼ ਬਣਾਣੀ
ਮੈਂ ਸੋਚ ਰੀ ਸੀਗੀ ਰਾਜਮਾਂ ਚੌਲ ਬਣਾ ਲਾ ਕਿਉਂਕਿ ਸਾਡੇ ਇੱਧਰ ਨਾ ਰਾਜਮਾਂ ਚੌਲ ਬੜਾ ਪਸੰਦ ਕਰਦੇ ਨੇ
ਰਾਜਮਾਂ ਤੁਹਾਨੂੰ ਦੱਸ ਦਿੰਨੇ ਆ ਅਸੀਂ ਕਿੱਦਾਂ ਬਣਾਣੇ ਆ ਤੇ ਤੁਸੀਂ ਤੁਸੀਂ ਹੁਣ ਲਿਖੋਗੇ ਤਾਂ ਮੈਂ ਤੁਹਾਨੂੰ ਏਦਾਂ ਹੀ ਦੱਸਦਾ
ਤੁਸੀਂ ਬੋਲਦੇ ਰਹੋ ਮੈਂ ਨਾਲ ਨਾਲ ਲਿਖ ਲਾਂਗੀ ਕਿਵੇਂ ਬਣਦੇ ਆ
ਠੀਕ ਠੀਕ ਹੈ ਮੈਂ ਏਦਾਂ ਕਰਨਾ ਪਹਿਲਾਂ ਰਾਜਮਾਂ ਲੈਣੇ ਆ ਤੁਸੀਂ ਅੱਧਾ ਕਿੱਲੋ ਲੈਲੋ ਚਾਹੇ ਕਿੱਲੋ ਲੈਲੋ ਉਹਨੂੰ ਰਾਤ ਨੂੰ ਭਿਗੋ ਪਿਕ ਭਿਗੋ ਕੇ ਰੱਖ ਲੈਨੇ ਐ
ਕ ਆ ਠੀਕ ਆ
ਹਾਂਜੀ ਫੇਰ ਤੁਸੀਂ ਉਹਨੂੰ ਸਵੇਰੇ ਉਬਾਲ ਕੇ ਤੇ ਓਨਾ ਪਾਣੀ ਪਾਣਾ ਵਾ ਜਿੰਨਾ ਥਾਡਾ ਅਹ ਰਾਜਮਾਂ ਨੇ ਠੀਕ ਹੈ ਫੇਰ ਤੁਸੀਂ ਪਿਆਜ ਲੈਨਾ ਅਦਰਕ ਕ ਲਸਣ ਟਮਾਟਰ ਲੈ ਕੇ ਉਹਨੂੰ ਆਪਾਂ ਕੱਦੂ ਕਸ਼ ਕਰ ਲ ਤੇ ਉਹਨੂੰ ਫੇਰ ਅਸੀਂ ਚੰਗੀ ਤਰ੍ਹਾਂ ਭੁੰਨ ਕੇ ਨਾ ਮਸਾਲਾ ਬਨਾਨਾ ਜਬ ਤੱਕ ਉਹ ਪਾਣੀ ਨਾ ਛੱਡਦੇ
ਹਾਂਜੀ ਨਮਕ ਲਾਲ ਮਿਰਚ ਦੇਗੀ ਮਿਰਚ ਗਰਮ ਮਸਾਲਾ ਪਾ ਕੇ ਥੋੜ੍ਹਾ ਜਿਹਾ ਕੜੀ ਪੱਤਾ ਵੀ ਡਾਲ ਲੈਨਾ ਸਵਾਦ ਵਧੀਆ ਆਏਗਾ ਉਹਨੂੰ ਹਾਂਜੀ ਚੰਗੀ ਤਰ੍ਹਾਂ ਨੂੰ ਭੁੰਨ ਕੇ ਨਾ ਤੇ ਅਸੀਂ ਉਹ ਉਬਲੇ ਹੋਏ ਰਾਜਮਾਂ ਦੇ ਵਿੱਚ ਨਾ ਤੁਸੀਂ ਪਾ ਦਿੰਨੇ ਆ ਹਾਂ ਬਾਦ ਉਹਨੂੰ ਚੰਗੀ ਤਰ੍ਹਾਂ ਮਿ ਕਸ ਕਰਕੇ ਦੋ ਸਿੱਟੀਆਂ ਲਗਾ ਦੋ ਸਾਡੇ ਰਾਜਮਾਂ ਬਣ
ਠੀਕ ਆ ਜੀ ਅਹ ਤੇ ਫਿਰ ਆਪਾਂ ਪਾਨੀ ਪਾਨੀ ਮਤਲਬ ਨਾ ਇੱਕ ਕਿਸੇ ਨੇ ਨਾ ਮੈਨੂੰ ਦੱਸਿਆ ਸੀਗਾ ਕਿ ਰਾ ਆਪਾਂ ਨਾ ਰਾਜਮਾਂ ਐਵੇਂ ਵੀ ਬਣਾ ਸਕਦੇ ਆ ਕਿ ਜਿਵੇਂ ਆਪਾਂ ਕੁ ਕ ਚ ਰਾਜਮਾਂ ਪਾਏ ਠੀਕ ਹੈ ਫੇਰ ਆਪਾਂ ਪਾ ਹਾਂ ਪਹਿਲੇ ਮੰਨ ਲਓ ਥੋੜਾ ਜਿਹਾ ਪਾਣੀ ਪਾ ਤਾ ਠੀਕ ਹੈ ਤੇ ਆਪਾਂ ਇੱਕ ਸੀਟੀ ਦਵਾ ਤੀ ਉਦੋ ਬਾਅਦ ਫਿਰ ਉਹਨਾਂ ਨੇ ਕਿਹਾ ਜਦੋਂ ਇੱਕ ਸੀਟੀ ਆ ਜਾਏਗੀ ਤੁਸੀਂ ਕੁੱਕਰ ਖੋਲ ਲਿਓ ਫਿਰ ਤੁਸੀਂ ਉਹਦੇ 'ਚ ਠੰਡਾ ਪਾਣੀ ਪਾ ਦਿਉ ਐਵੇਂ ਵੀ ਹੁ
ਨਹੀਂ ਨਹੀਂ ਨਹੀਂ ਇਸ ਨ ਬੰਦਾ ਇਦੇ ਦੇ ਇੱਕ ਸੀਟੀ ਨਾਲ ਤੇ ਸਾਡੇ ਰਾਜਮਾਂ ਉਬਲਨੇ ਹੀ ਨਹੀਂ
ਅੱਛਾ ਉਹਨਾਂ ਨਹੀਂ ਉਹਨਾਂ ਨੇ ਇਹ ਦੱਸਿਆ ਇੱਕ ਸੀਟੀ ਜਿਵੇਂ ਤੁਸੀਂ ਲਗਵਾ ਲਈ ਉਹਦੋਂ ਬਾਅਦ ਤੁਸੀਂ ਖੋਲ ਲੋ ਉਦੋਂ ਬਾਅਦ ਤੁਸੀਂ ਫਿਰ ਪਾਣੀ ਪਾ ਦੋ, ਫਿਰ ਉਦੋਂ ਬਾਅਦ ਤੁਸੀਂ ਪੰਜ ਛ ਸੀਟੀਆਂ ਦਵਾਓ, ਐਵੇਂ ਵੀ ਆਪਾਂ ਕਰ ਸਕਦੇ ਹਾਂ
ਨਹੀਂ ਨਹੀਂ ਐਦਾਂ ਨਹੀਂ ਕਰਨਾ ਤੁਸੀਂ ਥੋੜਾ ਜਿ ਹੀ ਪਾਣੀ ਪਾਓ, ਜਿੰਨੇ ਸਾਡੇ ਰਾਜਮਾਂ ਡੁੱਬ ਗਏ ਨੇ, ਚਾਰ ਪੰਜ ਸੀਟੀਆਂ ਲਗਾਓ ਸਾਡੇ ਰਾਜਮਾਂ ਉਬਲ ਜਾਣਗੇ ਇੱਦਾਂ ਦੇ ਫਿਰ ਕੱਚੇ ਰਹਿ ਜਾਣਗੇ, ਫਿਰ ਤੁਹਾਨੂੰ ਦੁਬਾਰਾ ਫਿਰ ਸੀਟੀਆਂ ਲਗਵਾਉਣੀਆਂ ਪੈਣਗੀਆਂ।
ਹਾਂਜੀ ਹਾਂਜੀ, ਉਹ ਤੇ ਪਤਾ ਨੀ ਕਿਵੇਂ ਮੈਨੂੰ ਦੱਸ ਰਹੀ ਸੀ, ਮੈਂ ਉਹੀ ਸੋਚਿਆ, ਕਿ ਇਹ ਤੇ ਮੈਨੂੰ ਲੱਗਦਾ, ਕੋਈ ਗ਼ਲਤ ਤਰੀਕਾ ਦੱਸ ਰਹੇ ਨੇ ਰਾਜਮਾ ਬਣਾਉਣ ਦਾ, ਮੈਂ ਤੁਹਾਡੇ ਕੋਲ ਪੁੱਛ। ਕਿਉਂਕਿ ਮੈਨੂੰ ਪਤਾ ਹੈ, ਕਿ ਤੁਸੀਂ ਤਾਂ ਬੜੇ ਮਤਲਬ ਸਵਾਦ ਬਣਾਉਂਦੇ ਹੋ। ਤੇ ਫੇਰ ਮੈਨੂੰ ਤੁਹਾਡਾ ਚੇਤਾ ਆਇਆ, ਮੈਂ ਕਿਹਾ ਤੁਹਾਡੇ ਕੋਲ ਪੁੱਛਦੀ ਹਾਂ, ਚਲੋ ਰਾਜਮਾ ਤੇ ਮੈਨੂੰ ਮੈਂ ਲਿਖ ਲਏ, ਕਿ ਕਿਵੇਂ ਬਣਾਉਣੇ ਹੈ, ਤੇ ਤੁਸੀਂ ਮੈਨੂੰ ਕੁਛ ਹੋਰ ਦੱਸ ਦੋ, ਮੈਂ ਕੀ ਬਣਾ ਸਕਦੀ ਹਾਂ।
ਹੋਰ ਆਪਾਂ ਤੁਹਾਨੂੰ, ਮਿਕਸ ਸਬਜ਼ੀ ਬਣਾਉਣੀ ਸਿਖਾ ਦਿੰਦੇ ਹਾਂ।
ਅੱਛਾ ਦੱਸ ਦਿਓ।
ਮਿਕਸ ਸਬਜ਼ੀਆਂ ਵਿੱਚ, ਚਾਰ-ਪੰਜ ਅਸੀਂ ਸਬਜ਼ੀਆਂ ਲੈ ਲੈਦੇ ਹਾਂ, ਜਿਸ ਤਰ੍ਹਾਂ ਗੋਭੀ ਹੋ ਗਈ, ਅਹ ਸ਼ਿਮਲਾ ਮਿਰਚ ਹੋ ਗਈ। ਗਾਜਰਾਂ ਹੋ ਗਈਆ, ਬੀਨਸ ਹੋ ਗਏ। ਮੈਕਰੋਨੀ ਹੋ ਗਈ, ਪਾਸਤਾ ਹੋ ਗਿਆ, ਠੀਕ ਏ। ਪਾਸਤਾ ਤੇ ਮਕਰੋਨੀ ਨੂੰ ਨ ਛੱਡ ਕੇ ਨਾ, ਬਾਕੀ ਜਿਹੜੀ ਸਬਜ਼ੀਆਂ ਅਸੀਂ ਉਹਨਾਂ ਨੂੰ ਬੋਇਲ।
ਠੀਕ ਆ ਜੀ।
ਬੋਇਲ ਕਰਕੇ, ਅਸੀਂ ਉਹਨਾ ਨੂੰ ਫਿਰ ਫਰਾਈ ਕਰਨਾ।
ਠੀਕ ਆ।
ਠੀਕ ਹੈ, ਫਿਰ ਅਸੀਂ ਫਰਾਈ ਕਰਕੇ, ਉਹਨੂੰ ਅਸੀਂ ਸਾਈਡ ਤੇ ਕੱਢ ਲੈਣੀ ਆ। ਫਿਰ ਅਸੀਂ ਪਿਆਜ, ਟਮਾਟਰ। ਕੱਟ ਕੇ, ਵਿੱਚ ਕੜੀ ਪੱਤਾ, ਵਿੱਚ ਅਹ ਲਾਲ ਮਿਰਚ, ਨਮਕ। ਅ ਹੋਰ ਮਸਾਲੇ ਪਾ ਕੇ, ਅਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਭੁੰਨਨਾ ਹੈ। ਤੇ ਮਕਰੋਨੀ। ਤੇ ਅਸੀਂ ਉਹ ਬਾਅਦ ਚ ਉਬਾਲ ਕੇ, ਮਕਰੋਨੀ ਤੇ ਪਾਸਤਾ ਬਾਅਦ ਚ ਉਬਾਲ ਕੇ। ਅਸੀਂ ਉਹਨਾ ਨੂੰ ਵੀ ਉਬਲੀਆਂ ਹੋਈਆਂ ਸਬਜ਼ੀਆਂ ਦੇ ਵਿੱਚ ਹੀ, ਅਸੀਂ ਮਿਕਸ ਕਰ ਲੈਣਾ। ਚੰਗੀ-ਚੰਗੀ ਤਰ੍ਹਾਂ ਉਸਨੂੰ ਫਰਾਈ ਕਰਨਾ, ਉਹਦੇ ਵਿੱਚ ਥੋੜ੍ਹੀ ਜਿਹੀ ਅਸੀਂ ਸੋਸ ਪਾ ਲੈਣੀ ਹੈ, ਥੋੜ੍ਹੇ ਜਿਹੇ ਅਸੀਂ ਅਦਰਕ ਲਸਣ ਦਾ ਪੇਸਟ ਵੀ ਪਾ ਲੈਣਾ ਵਾ। ਇਹ ਸਾਰੀਆਂ ਸਬਜ਼ੀਆਂ ਅਸੀਂ ਮਿਕ ਮਿਕਸ ਕਰਕੇ ਨਾ ਚੰਗੀ ਤਰ੍ਹਾਂ ਇਹਨਾਂ ਨੂੰ ਭੁੰਨਨਾ ਵਾ ਜਦ ਤੱਕ ਤੇਲ ਨਾ ਛੱਡ ਦੇਣ। ਸਾਡੀ ਐ ਸਾਡੀ ਆ, ਮਿਕਸ ਸਬਜ਼ੀ ਤਿਆਰ ਹੋ ਜਾਏਗੀ।
ਠੀਕ ਹੈ ਜੀ, ਜਿਵੇਂ ਮੰਨਲਓ ਕਿ ਕੋਈ ਬੰਦਾ ਅਦਰਕ ਨਹੀਂ ਖਾਂਦਾ, ਤੇ ਆਪਾਂ ਉਹ ਨੂੰ, ਮਤਲਬ ਛੱਡ ਸਕਦੇ ਹਾਂ, ਕੋਈ ਹੋਰ ਤਰੀਕਾ ਐ, ਵੀ ਆਪਾਂ ਅਦਰਕ ਨਾ ਪਾਈਏ।
ਇਹ ਨਹੀਂ ਮਿਕਸ ਸਬਜ਼ੀ ਚ ਚਾਹੇ ਤੁਸੀਂ ਅਦਰਕ ਨਹੀਂ ਪਾ ਸਕਦੇ, ਲਸਣ ਵੀ ਨੀ ਪਾ ਸਕਦੇ। ਖਾਲੀ ਪਿਆਜ ਤੇ ਟਮਾਟਰ, ਮੋਟੇ-ਮੋਟੇ ਕੱਟ ਕੇ ਵੀ ਤੁਸੀਂ ਡਾਲ ਸਕਦੇ ਹੋ।
ਅੱਛਾ ਹਾਂ, ਮੈਂ ਉਹੀ ਸੋਚ ਰਹੀ ਸੀ ਕਿ ਕਿਉਂਕਿ ਜਿਨਾਂ ਨੇ ਸਾਡੇ ਘਰ ਆਉਣਾ ਹੈ ਨਾ ਰੋਟੀ ਤੇ। ਤੇ ਉਹ। ਕਹਿ ਰਹੇ ਸੀ, ਕਿ ਆਪਾਂ ਨਾ ਅਦਰਕ ਨਹੀਂ ਖਾਂਦੇ ਤੇ ਮੈਂ ਕਿਹਾ ਫਿਰ ਅਦਰਕ ਰਹਿਣ ਨੀ ਦਿੰਨੀ ਆਂ, ਐਵੇਂ ਕਿਸੇ। ਤੇ ਮੂੰਹ ਦੇ, ਮੂੰਹ ਦਾ ਸਵਾਦ ਖ਼ਰਾਬ ਹੋਏਗਾ, ਚੰਗਾ ਨੀ ਲੱਗਦਾ ਨਾ।
ਹਾਂ। ਤੁਸੀਂ ਰਹਿਣ ਦੋ, ਕੋਈ ਨੀ ਤੁਸੀਂ ਨਹੀਂ ਡਾਲ ਸਕਦੇ, ਜਰੂਰੀ ਨੀ ਹੈ ਤੁਸੀਂ ਮਿਕਸ ਸਬਜ਼ੀ ਚ ਅਦਰਕ ਪਾਣਾ। ਕੋਈ ਗੱਲ ਨਹੀਂ, ਤੁਸੀਂ ਨਹੀਂ ਪਾ ਸਕਦੇ। ਹਾਂਜੀ, ਤੇ ਮੈਂ ਕਹਿੰਦੀ ਸੀ। ਹੋਰ ਅ। ਤੁਸੀਂ ਪਨੀਰ ਬਣਾ ਲਓ ਚਿੱਲੀ।
ਪਨੀਰ ਵੀ ਵੈਸ। ਬੜੇ ਮਤਲਬ ਮੈਂ ਨਾ ਇੱਕ ਵਾਰੀ ਪਨੀਰ ਬਣਾਇਆ ਸੀਗੀ ਮਤਲਬ ਮੈਨੂੰ ਭੁਰਜੀ ਬਣਾਉਣੀ ਆਉਂਦੀ ਹੈ। ਮੈਂ ਕੀ ਕਰਦੀ ਹਾਂ ਪਨੀਰ ਲੈ ਕੇ ਆਉਂਦੀ ਹਾਂ। ਉਹਨੂੰ ਚੰਗੀ ਤਰੀਕੇ ਨਾਲ ਮੈਂ ਪਹਿਲੇ ਮੈਸ਼ ਕਰ ਲੈਂਨੀ ਹਾਂ। ਫੇਰ ਮੈਂ ਬਰੀਕ-ਬਰੀਕ ਪਿਆਜ ਕੱਟਦੀ ਹੈਗੀ ਆ ਠੀਕ ਹੈ ਫੇਰ ਮੈਂ ਪਿਆਜ ਦਾ। ਥੋੜ੍ਹਾ ਜਿਹਾ ਉਹਨੂੰ ਮਤਲਬ ਪਿਆਜ਼ ਨੂੰ ਮੈਂ ਫਰਾਈ ਫਰੂਈ ਕੀਤਾ। ਥੋੜ੍ਹਾ ਨਮਕ, ਮਿਰਚ ਜਿਹੜੀ ਆਪਾਂ ਮਸਾਲੇ- ਮਸੂਲੇ ਪਾਉਦੇ ਹਾਂ, ਉਹ ਪਾਉਂਦੀ ਹਾਂ। ਫਿਰ ਉਹ ਤੋਂ ਬਾਅਦ ਮੈਂ ਪਨੀਰ ਪਾ ਦਿੰਦੀ ਹਾਂ ਤੇ ਮਤਲਬ ਟਮਾਟਰ ਵੀ ਪਾਉਂਦੀ ਹਾਂ ਨਾਲ। ਤੇ ਫਿਰ ਪਨੀਰ ਵੀ ਪਾ ਦੇ ਕੇ ਫੇਰ ਥੋੜ੍ਹੀ ਜੀ ਮਲਾਈ ਪਾ ਦਿੰਨੀ ਆ। ਕਦੀ-ਕਦੀ ਤੇ ਦੁੱਧ ਮੈਂ ਤੇ ਐਵੇਂ ਬਣਾਨੀ ਆ। ਪਰ ਮੈਂ ਪਿਛਲੀ ਵਾਰੀ ਬਣਾਇਆ ਸੀ ਨਾ ਬਿਲਕੁੱਲ ਨਾ ਸਵਾਦ ਨੀ ਮੈਨੂੰ ਮੈਨੂੰ ਈ ਨੀ ਸਵਾਦ ਲੱਗਿਆ ਤੇ ਦੂਜਿਆਂ ਨੂੰ ਕੀ ਲੱਗਨੈ।
ਹਾਂਜੀ। ਤੇ ਤੁਸੀਂ ਐਂਜ ਕਰੋ ਤੁਸੀਂ ਚਿੱਲੀ ਪਨੀਰ ਬਣਾ ਲੋ। ਤਾਂਨੂੰ ਓਦੀ ਅਸੀਂ ਬਣਾਣਾ ਸਖਾ ਦਨੇ ਆਂ।
ਦੱਸ ਦੋ ਮੈਨੂੰ ਕਿਵੇਂ ਬਣਦਾ ਮੈਂ ਲਿਖ ਲੈਂਨੀ ਆਂ ਫਟਾਫਟ।
ਹਾਂਜੀ-ਹਾਂਜੀ ਤੁਸੀ ਲਿਖ ਲੋ। ਚੀਲੀ ਪਨੀਰ ਤੇ ਤੁਸੀ ਹਰੀਆ ਸ਼ਿਮਲਾ ਮਿਰਚ ਲੈਣੀਐ। ਓਰ ਓਨੂੰ ਅਸੀਂ ਆਪਾਂ ਕੱਟ ਲੈਣੀ ਐ। ਤੇ ਅਸੀਂ ਦੋ, ਤਿੰਨ ਵੱਡੇ-ਵੱਡੇ ਹੋਏ ਪਿਆਜ ਲੈਣੇ ਐ। ਟਮਾਟਰ ਲੈਣੇ ਐ। ਟਮਾਟਰ ਲੈਣੇ ਐ ਓਨਾਂ ਨੂੰ ਅਸੀਂ ਕਟਨੈ। ਅਸੀਂ ਓਨਾਂ ਨੂੰ ਕੱਟ ਕੇ ਓਨਾਂ ਨੂੰ ਪੈਲੇ ਅਸੀਂ ਪਿਆਜ ਤੇ ਟਮਾਟਰ ਅਸੀਂ ਕੱਟ ਕੇ ਓਨਾਂ ਨੂੰ ਫਰਾਈ ਕਰਨਾ। ਠੀਕ ਏ। ਥੋੜਾ-ਥੋੜਾ ਜਾ ਅਸੀਂ ਥੋੜਾ ਜਾ ਨਾ ਅਸੀਂ ਪਨੀਰ ਵੀ ਕੱਟ ਕੇ ਥੋੜਾ ਫਰਾਈ ਕਰ ਲਾਂਗੇ। ਠੀਕ ਐ। ਹਾਂਜੀ। ਪਿਆਜ ਟਮਾਟਰ ਨੂੰ ਫਰਾਈ ਕਰਕੇ ਅਸੀਂ ਓਨਾਂ ਚ' ਮਸਾਲੇ ਪਾਣੇ ਐ। ਨਮਕ, ਮਿਰਚ ਜੋ-ਜੋ ਸਾਡੇ ਮਸਾਲੇ ਹੁੰਦੇ ਐ। ਓਦੇ ਵਿੱਚ ਅਸੀਂ ਸੋਸ ਪਾਣੀ ਐ।
ਠੀਕ ਆ ਜੀ, ਠੀਕ ਆ।
ਹੁਣ ਪਾਣੀ ਐ ਟਮੈਟੋ ਸੋ। ਉਹ ਪਾ ਕੇ ਓਨੂੰ ਚੰਗੀ ਤਰ੍ਹਾਂ ਭੁੰਨ ਕੇ ਓ ਚ' ਤੁਸੀਂ ਮਲਾਈ ਵੀ ਪਾ ਸਕਦੇ ਓ ਤੁਸੀਂ। ਸਕੀਮ ਵੀ ਪਾ ਸਕਦੇ ਓ।
ਅੱਛਾ ਜੀ। ਕਰੀਮ ਤੇ ਮਤਲਬ ਆਪਾਂ ਮਲਾਈ ਜਿਵੇਂ ਦੇਖੋ ਕਰੀਮ ਸਾਡੇ ਕੋਲ ਨਈ ਹੈਗੀ ਤੇ ਆਪਾਂ ਮਲਾਈ ਪਾ ਸਕਦੇ ਆ ਤਾਜ਼ੀ ਹਨਾ।
ਹਾਂਜੀ- ਹਾਂਜੀ ਤੁਸੀਂ ਮਲਾਈ ਵੀ ਪਾ ਸਕਦੇ ਓ। ਪਰ ਲੇਕਿਨ ਕਰੀਮ ਦਾ ਸਵਾਦ ਜਾਦਾ ਅੱਛਾ ਆਂਦੈ।
ਹਾਂਜੀ ਓ ਤੇ ਹੈ। ਪਰ ਮੈਨੂੰ ਫਿਰ ਬਾਜ਼ਾਰੋਂ ਲਾਣੀ ਪੈਣੀ ਤਨੂੰ ਕਿੰਨੇ ਦੀ ਘਾ ਮਤਲਬ ਕਿੰਨੇ ਕ ਦੀ ਆਜੇਗੀ ਓ ਕਰੀਮ ਤਨੂੰ ਲੱਗਦਾ ਪੰਜਾਹ ਰੁਪਏ ਦਾ ਪੈਕੇਟ ਆ
ਜਾਦਾ। ਹਾਂਜੀ ਜਾਦਾ ਮੈਂਗੀ ਨੀ ਆਂਦੀ ਹੈਗੀ। ਜਾਦਾ ਮੈਂਗੀ ਨੀ ਆਂਦੀ ਹੈਗੀ। ਠੀਕ - ਠੀਕ-ਠੀਕ ਆਏਗੀ। ਪਰ ਲੇਕਿਨ ਤੁਸੀਂ ਜਦੋਂ ਖਾ ਕੇ ਦੇਖੋਗੇ ਨਾ ਤੁਸੀਂ ਆਪ ਈ ਦੇਖੋਗੇ ਕੀ ਮਲਾਈ ਦਾ ਸਵਾਦ। ਤੇ ਕਰੀਮ ਦਾ ਸਵਾਦ ਬੋ ਅਲੱਗ-ਅਲੱਗ।
ਹਾਂਜੀ-ਹਾਂਜੀ ਨਈ ਤੁਸੀਂ ਮੈਨੂੰ ਇੱਕ ਵਾਰੀ ਮੈਨੂੰ ਯਾਦ ਐ ਮੈਂ ਜਦੋਂ ਤੁਹਾਡੇ ਘਰ ਆਈ ਸੀ ਤੇ ਤੁਸੀਂ ਖਵਾਇਆ ਸੀ ਓਦੋਂ ਤੁਸੀਂ ਮੈਨੂੰ ਲੱਗਦਾ ਕਰੀਮ ਈ ਪਾਈ ਹੋਣੀ ਹੈਨਾ।
ਹਾਂਜੀ-ਹਾਂਜੀ ਕਰੀਮ ਈ ਪਾਈ ਸੀ ਮੈਂ ਸਵਾਦ ਲੱਗਿਆ ਸੀ ਨਾ ਤੁਹਾਨੂੰ।
ਬੋਤ ਸਵਾਦ ਸੀ। ਮੈਂ ਤੇ ਤ ਦੇਖੋ ਮੈਂ ਤਿੰਨ ਰੋਟੀਆਂ ਖਾਂਦੀ ਆ ਓਦੋਂ ਮੈਂ ਪੰਜ ਖਾਗੀ ਸੀ ਸਵਾਦ-ਸਵਾਦ ਚ।
ਅੱਛਾ-ਅੱਛਾ ਇੰਨਾ ਸਵਾਦ ਲੱਗਿਆ ਸੀਗਾ। ਹਾਂ ਤੇ ਕੋਈ ਗੱਲ ਨੀ। ਜਦੋਂ ਤੁਸੀਂ ਹੁਣ ਸਾਡੇ ਘਰ ਆਓਗੇ ਤੁਹਾਨੂੰ ਹੋਰ ਸਵਾਦ ਬਣਾ ਕੇ ਦਿਖਾਵਾਂਗੇ ਅਸੀਂ।
ਹਾਂ, ਚਲੋ ਤੁਸੀਂ ਵੈਸੇ ਮੈਨੂੰ ਹੁਣ ਐ ਮੈਂ ਰਾਜਮਾਂ ਬਣਾਣੇ ਤੇ ਤੁਹਾਡੇ ਕੋਲ ਸਿਖਲੇ। ਔਰ ਜਿਹੜੀ ਮਿਸ ਮਿਕਸ ਸਬਜ਼ੀ ਹੈਗੀ ਓ ਵੀ ਮੈਨੂੰ ਸਮਝ ਲੱਗਗੀ। ਕਿਵੇਂ ਬਣਾਣੀ ਐ ਤੇ ਮੈਂ ਲਿਖ ਲਿਆ ਨਾਲੇ ਮੈਂ ਚੌਲ ਬਣਾ ਲਾਂਗੀ ਚੌਲ ਤੇ ਮੈਨੂੰ ਬਣਾਣੇ ਆਂਦੇ ਐ। ਠੀਕ ਐ ਔਰ ਫਿਰ ਤੁਸੀਂ ਮੈਨੂੰ ਦੱਸਤਾ ਹੈ ਪਨੀਰ ਕਿਵੇਂ ਬਨਾਣੇ ਆ। ਪਨੀਰ ਵੀ ਮੈਨੂੰ ਸਮਝ ਲੱਗਗੀ ਤੇ ਨਾਲੇ ਫੇਰ ਮੈਂ ਰਾਇਤਾ ਪਾ ਲਾਂਗੀ ਹਨਾ।
ਹਾਂਜੀ-ਹਾਂਜੀ ਅਗਰ ਤੁਸੀ ਦਹੀਂ ਭੱਲੇ ਪਾਨੇ, ਮੈਂ ਤਹਾਨੂੰ ਉਹ ਵੀ ਦੱਸ ਦੇਂਨੀ ਆ, ਕਿਸ ਤਰਾ ਪਾਨੇ।
ਦਹੀਂ ਭੱਲੇ ਨਾ ਮੈਨੂੰ ਲੱਗਦੈ ਵੀ, ਮੈਨੂੰ ਨਾ ਜਿਆਦਾ ਮਿਹਨਤ ਕਰਨੀ ਪਏਗੀ ਕਿਉਕਿ ਫੇਰ ਤੁਹਾਨੂੰ ਪਤਾ ਈ ਆ ਮੈਂ ਕੱਲੀ ਬਨੀ ਬੰਦੀ ਹੈਗੀ ਆਂ। ਤੇ ਕੱਲਾ ਬੰਦਾ ਕਿੰਨਾ ਈ ਕੰਮ ਕਾਰ ਲੇਗਾ, ਫੇਰ ਦੇਖਨਾ ਵੀ ਐ। ਕਿਉਕਿ ਰੋਟੀ ਤੋ ਪੈਲਾ ਵੀ ਤੇ ਦੇਖੋ ਸਨੈਕਸ-ਸਨੂਕਸ ਵੀ ਹੋਂਦੇ ਨੇ।
ਹਾਂਜੀ, ਚਲੋ ਠੀਕ ਏ ਕੋਈ ਗੱਲ ਨੀ ਤੇ ਤੁਸੀ ਏਨਾ ਕਰ ਲੋ। ਫੇਰ ਤੇ ਤੁਸੀ ਮੈਨੂੰ ਦੱਸਨਾ ਬਨਾਕੇ ਤੁਹਾਨੂੰ ਕਿਸ ਤਰਾ ਦਾ ਸਵਾਦ ਆਇਆ ਬਨਾਕੇ।
ਹਾਂਜੀ ਮੈਂ ਨਾ ਰੱਖ ਵੀ ਦਾਂਗੀ ਤਾਡੇ ਵਾਸਤੇ ਜਦੋ ਮਤਲਬ ਕਿ ਤਾਡੇ ਓੱਧਰ ਕੋਈ ਆਨ ਲੱਗੇਗਾ, ਮੈਂ ਓਦੇ ਹੱਥ ਭੇਜ ਦਾਂਗੀ ਤੁਸੀ ਦੇਖਨਾ ਖਾ ਕੇ ਕਿਵੇਂ ਬਣਾਇਆ ਮੈਂ।
ਅਸੀ ਦਸਾਂਗੇ। ਅਸੀ, ਅਸੀ ਵੀ ਦੇਖਾਂਗੇ ਸਾਡੀ ਦੱਸੀ ਹੋਈ ਰੈਸਿਪੀ ਤੁਸੀ ਕਿਸ ਤਰਾ ਤੁਸੀ ਯੂਜ ਕੀਤੀ, ਤੇ ਕਿਸ ਤਰਾ ਤੁਸੀ ਬਨਾਈ ਐ। ਅਸੀ ਜ਼ਰੂਰ ਜਦੋ ਅਸੀ ਓੱਥੇ ਆਵਾਂਗੇ ਨਾ ਸਾਨੂੰ ਓੱਥੇ ਵੀ ਤੁਸੀ ਬਨਾਕੇ ਖਵਾਨੀ ਐ।
ਠੀਕ ਐ ਜੀ ਚਲੋ ਫੇਰ ਮੈਂ ਤਾਨੂੰ ਕੱਲ ਫੇਰ ਦੱਸਾਂਗੀ ਕਿਵੇਂ ਬਣਾਇਆ ਮੈਂ ਠੀਕ ਆ।
ਠੀਕ ਐ ਜੀ ਠੀਕ ਐ ਸਤਿ ਸ੍ਰੀ ਕਾਲ ਜੀ।